ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਠੀਕ ਔ?
ਹਾਂਜੀ ਠੀਕ ਤੁਸੀ ਦੱਸੋ ਸਭ ਵਧੀਆ ਕਾਰ ਚ।
ਹਾਂਜੀ-ਹਾਂਜੀ ਸਭ ਵਧੀਆ ਹੋਰ ਕੀ ਕਰ ਰੇ ਔ।
ਕੁਛ ਨੀ ਸੀ ਬਸ ਚਾ ਪੀ ਲੱਗੇ ਸੀ।
ਅੱਛਾ-ਅੱਛਾ ਹੋਰ ਕਮ ਕੁਮ ਨਿਮਟ ਗਿਆ ਕਾਰ ਦਾ ਸਾਰਾ।
ਹਾਂਜੀ-ਹਾਂਜੀ ਨਿਬੜ ਗਿਆ ਬਸ ਹੁਣ ਰਾਤ ਦੀ ਤਿਆਰੀ ਕਰਨੀ ਐ।
ਅੱਛਾ-ਅੱਛਾ ਸਾਡਾ ਦੀ ਜੇ ਪਤਾ ਈ ਨੀ ਲਗਦਾ ਸਾਡਾ ਤੇ ਵਡਾ ਪਰਿਵਾਰ ਟੈਮ ਤੇ ਕੰਮ ਦਾ ਫੇਰ ਕਰਨਾ ਪੈਦਾ।
ਹਾਂਜੀ-ਹਾਂਜੀ ਦੇਖੋ ਅਜ ਕਲ ਚ ਵਧੀਆ ਵੱ ਦਾ ਪਰਿਵਾਰ ਏ ਮੁਸ਼ਕਿਲ ਚ ਸਾਥ ਦੇ ਜਾਂਦੇ ਨੇ। ਕਈ ਹੁੰਦੇ ਨੇ ਵੱਡੇ ਪਰਿਵਾਰ ਅਲਗ-ਅਲਗ ਹੋ ਜਾਦੇ ਨੇ ਤੇ ਮੁਸ਼ਕਲ ਤੇ ਸਾਥ ਦਿੰਦੇ।
ਬੋਤ ਫੇਦਾ ਜੇ ਸਾਡਾ ਤੇ ਵੱਡਾ ਪਰਿਵਾਰ ਐ। ਤੇ ਕੇਂਦੇ ਨੇ ਸਾਰੇ ਬੱ ਬੱਚੇ ਬੁੱਚਿਆਂ ਦਾ ਫੇਰ ਮਨ ਲਗਿਆ ਰੇਂਦਾ ਵੱਡਿਆਂ ਦਾ ਵੀ।
ਹਾਂਜੀ-ਹਾਂਜੀ।
ਤੇ ਕੋਈ ਮਤਲਬ ਜਿਵੇ ਕੋਈ ਚੀਜ ਬਣਾਣੀ ਹੋਵੇ ਤੇ ਦੂਜੇ ਕੋਲ ਕਿਸੇ ਕੋਲ ਲੈ ਲੀ ਚਲੋ ਆਪਣੀ ਸਵਾਦ ਨਾ ਲਗੀ ਤੇ ਦੂਜਿਆਂ ਕੋਲ ਹਨਾ ਹਾ ਬਡੇ ਬੰ ਬੱਚੇ ਵੀ ਵਿਚਾਰੇ ਖੇਲਦੇ ਰੇਂਦੇ ਨੇ ਇਕ ਦੂਸਰਿਆਂ ਦੇ ਨਾਲ ਹਨਾ।
ਹਾਂਜੀ-ਹਾਂਜੀ।
ਨਾ ਬਥੇਰੇ ਹੋ ਜਾਦੇ ਐ ਫੇਰ।
ਹਾਂਜੀ-ਹਾਂਜੀ।
ਬੜਾ ਸੁਖ ਐ ਜ ਵੱਡੇ ਪਰਿਵਾਰ
ਜੀ ਬੋਤ ਸੁਖ ਐ ਅਗਰ ਬਾਏ ਚਾਂਸ ਦੇ ਕੋਈ ਬਾਈ ਚਾਂਸ ਮੁਸ਼ਕਿਲ ਘੜੀ ਪੈ ਜਾਦੀ ਐ ਨਾ ਤੇ ਪਿੱਛੇ ਬੱਚਿਆਂ ਦਾ ਸਾਥ ਮਤਲਬ ਧਿਆਨ ਰੱਖ ਲੇਂਦੇ ਨੇ ਕਾਰਦੇ ਐਹੀ ਹਾ
ਕੀਤਾ ਨਾ ਤੇ ਮੈ ਫੇਰ ਜਠਾਣੀ ਨੂੰ ਕੇ ਦਿੰਨੀ ਆ ਕਿ ਤੁਸੀ ਵੀ ਮਤਲਬ ਬੱਚਿਆਂ ਨੂੰ ਸਾਂਭ ਲਿਔ ਪਿਛੋਂ ਰੋ ਟੀ ਰੂਟੀ ਦੀ ਟੈਸ਼ਨ ਨੀ ਹੁੰਦੀ ਫੇਰ ਤੇਰੇ ਪਾਪਾ ਨੂੰ ਵੀ ਫੇਰ ਉਹੀ ਰੋਟੀਰੁਟੀ ਖਵਾ ਦਿੰਦਿਆ।
ਹਾਂਜੀ-ਹਾਂਜੀ।
ਹਨਾ-ਹਨਾ ਬੋਤ-ਬੋਤ ਫੇਦਾ ਐ ਵੱਡੇ ਪਰਿਵਾਰ ਦਾ ਨਾ।
ਹਾਂਜੀ ਹਾਂ ਬੋਤ ਜਾਦਾ ਫੇਦਾ ਵੱਡੇ ਪਰਿਵਾਰ ਦਾ, ਹੋਰ ਕੀ ਬਣਾਇਆ ਤੁਸੀ ਅਜ?
ਅਸੀਂ ਜੀ ਅੱਜ ਭਿੰਡੀ ਬਣਾਈ ਸੀ।
ਅੱਛਾ ਭਿੰਡੀ ਖਾ ਲੈਂਦੇ ਔ।
ਹਾਂਜੀ ਜੀ ਖਾ ਲੈਨੇ ਆ ਜੀ, ਹਰੀ ਸਬਜ਼ਿਆ
ਅੱਛਾ, ਹਾਂਜੀ ਐ ਤੇ ਹੈ ਈ ਐ।
ਹਾਂ ਸਾਡਾ ਸ਼ਰੀਰ ਸਾ ਦਾ ਸਵਾਸਥ ਜੇੜਾ ਹੈਗਾ ਓ ਠੀਕ ਰੇਂਦਾ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ।
ਹਾਂ, ਹੋਰ ਤੁਹਾਡੀ ਤੁਹਾਡੀ ਜੁਆਇੰਟ ਫੈਮਿਲੀ ਮਤਲਬ ਤੁਸੀਂ ਇਕੱਠੇ ਰਹਿੰਦੇ ਉਹ ਸਾਰੇ ਜਾਂ ਫਿਰ ਅਲੱਗ ਰਹਿੰਦੇ ਔ।
ਜੀ ਅਸੀਂ ਸਾਰੇ ਇਕੱਠੇ ਰਹਿਨੇ ਆ। ਹਾਂਜੀ ਅਸੀਂ ਸਾਰੇ ਇਕੱਠੇ ਈ ਰੇਨੇ ਆ ਮਜ਼ਾ ਆਦਾ ਕੱਠੇ ਚ ਦੇਖੋ ਜੀ, ਅਗਰ ਹਲੇ ਹੋਏ ਅਲੱਗ ਹੋਈਏ ਨਾ ਤੇ ਬੰਦਾ ਬੋਰ ਵੀ ਹੋ ਜਾਂਦਾ।
ਹਾਂਜੀ ਬਈ।
ਤੇ ਮਨ ਵੀ ਨੀ ਲੱਗਦਾ ਦੇਖੋ ਜੀ ਅੱਜ ਕੱਲ ਦੇ ਬ ਬੱਚੇ ਦੇਖੋ ਘਰ ਬੱਚੇ ਹੋਣਗੇ ਤੇ ਖੇਲਣਗੇ ਨਈ ਤੇ ਫੋਨ ਚ ਲੱ
ਹਾਂ ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ, ਬਿਲਕੁਲ ਠੀਕ ਗੱਲ ਕਰ ਰਹੇ ਔ ਤੁਸੀਂ।
ਹਾਂਜੀ, ਹਾਂਜੀ
ਸਾਡੇ ਵੀ ਨਾ ਨਾਲ ਦੇ ਪੜੋਸੀ ਨੇ ਉਹ ਵਿਚਾਰੇ ਨਾ ਮਤਲਬ ਅਲੱਗ ਜੀ ਫੈਮਿਲੀ ਉਹਨਾਂ ਦੀ ਦੀ, ਤੇ ਦੋ ਤਿਨ ਜਾਣੇ ਨੇ ਪਾਪਾ ਮੰਮੀ ਤੇ ਇੱਕ ਬੱਚੇ ਬੱਚਾ ਉਹਨਾਂ ਦਾ, ਫਿਰ ਨਾ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਮਤਲਬ ਜਦੋ ਇਹਨੂੰ ਕੱਲਾ ਨੀ ਛੱਡ ਕੇ ਜਾ ਸਕਦੇ ਘਰ ਹਨਾ ਤੇ ਫੇਰ ਉਹ ਵਿਚਾਰੀ ਮੇਰੇ ਵੱਲ ਛੱਡ ਕੇ ਜਾਂਦੀ ਥੋੜ੍ਹਾ ਫੇਰ ਭਰੋਸਾ ਵੀ ਨੀ ਕੀਤਾ ਜਾਂਦਾ ਦੂਜੇ ਬੰਦੇ ਤੇ। ਕਿ ਕਿਵੇਂ ਬਈ ਮਤਲਬ ਬੱਚਿਆਂ ਨੂੰ ਛੱਡ ਨੀ ਸਕਦੇ ਦੂਸਰਿਆਂ ਦੇ ਭਰੋਸੇ ਹਨਾ। ਤੇ ਫੇਰ ਸਾਡਾ ਤੇ ਜੀ ਬੜਾ ਸੁੱਖ ਜੇ ਜੀ ਸਾਡਾ ਵੱਡੇ ਪਰਿਵਾਰ ਦਾ ਅਸੀਂ ਗੁਆਂਢੀਆਂ ਤੇ ਕੀ ਭਰੋਸਾ ਕਰਨਾ ਅੱਜ ਕੱਲ ਦੀ ਆਪਣੇ ਘਰਦਿਆਂ ਤੇ ਭਰੋਸਾ ਕਰਨਾ ਚਾਹੀਦਾ ਬਾਹਰ ਦੇ ਤੇ ਮਤਲਬ ਭਰੋਸਾ ਕਰ ਈ ਨੀ ਸਕਦੇ ਅਸੀਂ।
ਹਾਂਜੀ, ਹਾਂਜੀ ਔ ਛੋਟੇ ਬੱਚੇ ਹੁੰਦੇ ਨੇ ਉਹ ਹੂੰ ਹੂੰ ਛੋਟੇ ਬੱਚੇ ਤੇ ਦੇਖੋ ਰਹਿ ਨੀ ਪਾਦੇ ਵੱਡੇ
ਹਾਂਜੀ ਹਾਂ, ਹਾਂ। ਹੋਰ ਜੀ।
ਰੋਟੀ ਬਣਾਵਾਂਗੇ, ਚਾਹ ਵਗੈਰਾ ਪੀ ਕੇ ਦਾਲ ਰੱਖ ਦਾਂਗੇ ਉਹਨੂੰ ਅਸੀਂ, ਰਾਤੀ ਦਾ ਹਲਕਾ ਈ ਖਾਣਾ ਖਾਣਾ ਚਾਹੀਦਾ। ਮੈਂ ਤੇ ਕਈ ਵਾਰੀ ਖਾਂਦੀ ਈ ਨੀ, ਇਥੇ ਭੁੱਖ ਵੀ ਲੱਗਦੀ ਨੀ ਗਰਮੀ ਬਹੁਤ
ਨਈ, ਨਈ ਭੁੱਖੇ ਪੇਟ ਤੇ ਨੀ ਸੋਣਾ ਚਾਹੀਦਾ ਨਾ ਥੋੜਾ ਬਹੁਤ ਤੇ ਖਾ ਕੇ ਸੋਣਾ ਚਾਹੀਦਾ।
ਬਸ ਜੇ ਅਸੀਂ ਤੇ ਅਗਰ ਭੁੱਖ ਨਾ ਨਾ ਲੱਗੇ ਆਪਾਂ ਤੇ ਰਾਤੀ ਦੁੱਧ ਪੀ ਕੇ ਸੋ ਜਾਨੇ ਆ।
ਹਾਂ, ਹਾਂ, ਹਾਂ ਠੀਕ ਆ।
ਹਾਂਜੀ ਗਰਮੀਆਂ ਦਾ ਖਾਧਾ ਵੀ ਨੀ ਜਾਂਦਾ। ਹੁਣ ਤਾਂ ਦੇਖੋ ਜ਼ਮੀਨ ਤੇ ਲੇਟੇ-ਲੇਟੇ ਨਾ ਪਸੀਨਾ ਆ ਜਾਂਦਾ ਐ।
ਹਾਂ, ਹਾਂ ਓਹ ਤੇ ਹੈ ਈ ਜੀ।
ਜਿੰਨੀ ਮਰਜ਼ੀ ਵਾਲੀ ਨਾਅ ਲਓ, ਤੇ ਉਹਨੂੰ ਫੇਰ ਗਰਮੀ ਲੱਗ ਜਾਂਦੀ ਐ। ਬੰਦਾ ਕਿੰਨੀ ਵਾਰ ਨਾਏਗਾ, ਹਾਂ ਜਿੰਨੀ ਵਾਰ ਵੀ ਨਾਏਗਾ ਤਬੀਅਤ ਈ ਖ਼ਰਾਬ ਹੋਏਗੀ।
ਹਾਂਜੀ ਹੋਰ ਜੀ।
ਬਸ, ਵਧੀਆ ਤੁਸੀਂ ਤਾਂ ਘਰ ਆਦੇ ਨੇ ਫੋਨ ਈ ਕਰ ਲਿਆ ਕਰੋ ਆਪਣੇ ਆਪ ਹੀ।
ਨਈ ਬਸ ਜੀ ਟਾਈਮ ਈ ਨੀ ਲੱਗਦਾ ਘਰ ਦਾ ਕੰਮ ਖਤਮ ਨੀ ਹੁੰਦਾ ਨਾ। ਫੇਰ ਸੁੱਖ ਨਾਲ ਸਾਰੇ ਜਾਣੇ ਨੇ ਫੇਰ ਸਵੇਰ ਦੀ ਰੋਟੀ, ਹਨਾ ਫੇਰ ਨਾਸ਼ਤਾ ਵੀ ਲੇਟ ਹੋ ਜਾਂਦਾ, ਫੇਰ ਦੁਪਹਿਰ ਦੀ ਰੋਟੀ, ਫੇਰ ਹੁਣ ਰਾਤ ਤਿਆਰੀ। ਕਰਨੀ ਐ, ਕੀ ਬਨਾਣਾ ਓਦੀ
ਹੂੰ, ਜ਼ੋਇੰਟ ਫੈਮਲੀ
ਹਾਂ, ਤੇ ਏਦੇ ਪਾਪਾ ਕੈਂਦੇ ਸੀ ਕੈਂਦੇ 'ਚਲੋ ਅਹ ਮਤਲਬ ਥੋੜਾ ਅਲੱਗ ਹੋ ਜਾਂਨੇ ਆਂ। ਨਾ ਅਲਗ ਮਕਾਨ-ਮਕੂਨ ਪਾ ਦਿੰਨੇ ਆ ਤੇ ਫੇਰ ਮੈਂ ਸੋਚਦੀ ਆਂ ਜੀ ਬਈ ਫੇਰ ਜੋ ਸੁੱਖ ਕੱਠੇ ਰੈਕੇ ਹੈਗਾ ਨਾ, ਓ ਅਲੱਗ ਚ ਨਈਂ ਹੈਗਾ।
ਹਾਂਜੀ-ਹਾਂਜੀ।
ਤੇ ਫੇਰ ਹੁਨ ਤੇ ਬੱਚਿਆਂ ਨੂੰ ਓਨਾਂ ਦੇ ਪਰੋਸੇ ਛੱਡ ਜਾਂਦੇ ਆ। ਕੋਈ ਦੁੱਖ ਤਕਲੀਫ ਘਰ ਚ ਹੁੰਦੀ ਐ ਤੇ ਇਕਦਮ ਸਾਰੇ ਕੱਠੇ ਹੋ ਜਾਂਦੇ ਐ ਤੇ ਫੇਰ ਦੂਸਰਾ ਬੰਦਾ ਨਾ ਜਾਦਾ ਪਰੇਸ਼ਾਨ ਵੀ ਨੀ ਹੁੰਦਾ, ਥੋੜਾ ਸੰਭਾਲ ਲੈਂਦੇ ਨੇ ਏਕ ਦੂਸਰੇ ਨੂੰ, ਫੇਰ ਹੁਣ ਅਲੱਗ ਵਾਂਗੇ ਤੇ ਫੇਰ ਜੀ ਬੱਚੇਆਂ ਨੂੰ ਕਿੱਥੇ ਛੱਡੀਏ, ਤੇ ਫੇਰ ਹਾਂਜੀ, ਫੇਰ ਘਰ ਵੀ ਕੱਲਾ ਨੀ ਛੱਡ ਸਕਦੇ, ਤੁਆਨੂੰ ਪਤਾ ਅੱਜ-ਕੱਲ ਜੀ ਘਰ ਸਾਡੇ ਤੇ ਏਥੇ ਚੋਰੀਆਂ ਵਗੈਰਾ ਵੀ ਬੋਤ ਹੁੰਦੀਆਂ ਨੇ ਹਨਾ, ਐ ਵੀ ਹੈਗਾ।
ਦੇਖੋ ਜੀ ਅੱਜ-ਕੱਲ ਚੋਰ ਵੀ ਕਿੰਨੇ ਧਿਆਨ ਨਾਲ ਚੋਰੀ ਕਰਦੇ ਨੇ।
ਹਾਂਜੀ-ਹਾਂਜੀ। ਓਹੀ ਤਾਂ ਓ ਬੜਾ ਡਰ ਰੈਂਦਾ, ਰਾਤ ਦੇ ਟਾਈਮ ਤਾਂ ਜਾ ਹੀ ਨੀਂ ਸਕਦੇ ਆਪਾਂ ਕਿਥੇ ਬਾਹਰ।
ਹਾਂਜੀ-ਹਾਂਜੀ। ਮੈਂ ਤਾਨੂੰ ਇੱਕ ਗੱਲ ਦੱਸਾਂ, ਸਾਡੇ ਮੁਹੱਲੇ ਚ ਨਾ ਮਤਲਬ ਬਜ਼ੁਰਗ ਰੈਂਦੇ ਸੀ। ਅੰਕਲ-ਆਂਟੀ, ਤੇ ਚੋਰ ਵੀ ਨਾ, ਚੋਰ ਵੀ ਇਸ ਸਾਬ ਨਾਲ ਵੜੇ ਨੇ ਕਿ ਵਿਚਾਰਿਆ ਦ ਕਤਲ ਈ ਕਰਕੇ ਚਲੇ ਗਏ ਨੇ। ਜੇ ੜੀ ਜਨਾਨੀ ਦਾ ਨ ਸ਼ਿੰਗਾਰ ਮਤਲਬ ਜੇੜਾ ਜਾਨੀ ਜਨਾਨੀ ਦਾ ਪਾਈ ਸ਼ਿੰਗਾਰ ਵਗੈਰਹ ਓਵੀ ਲਾ ਕੇ ਲੈ ਗਏ ਨੇ ਵਿਚਾਰੀ ਦਾ।
ਅੱਛਾਂ-ਅੱਛਾ ਹਾਂਜੀ ਬਸ, ਮੈਨੂੰ ਫੇਰ ਐਹੀ ਗੱਲਾਂ ਡਰ ਲੱਗਦੈ ਨਾ ਕੋਈ ਨੀ ਚਲੋ ਕੱਠੇ ਰੈਲੋ, ਸ ਕਿੰਨਾ ਸੁੱਖ ਕੱਠਿਆਂ ਚ ਹੈਗਾ।
ਹਾਂਜੀ-ਹਾਂਜੀ ਬਿਲਕੁੱਲ ਜੀ। ਸੋ ਮਤਲਬ ਕੱਠੇ ਰੈਂਣ ਦਾ ਪਤਾ ਕੀ ਫੈਦਾ ਜੇ, 'ਦੇਖੋ ਘਰ ਚ ਇੱਕ ਦਿੱਕਤ ਆਂਦੀ ਹਏ, ਓਵੀ ਸੋਲਵ ਹੋ ਜਾਂਦੀਏ। ਮਤਲਬ ਸੁਲਝ ਜਾਂਦੀ ਏ, ਹਾਂਜੀ ਹਾਂ ਦੂਜੀ ਗੱਲ ਐ ਵੈ ਆ ਘਰ 'ਚ ਹੂੰ, ਘਰ ਹਾਂ, ਘਰ ਚ ਕਿਸੇ ਨੂੰ ਹਾਂ
ਕੱਠੇ ਰੈਰੇਆਂ, ਪਾਬੰਦੀ ਹੋ ਜਾਂਦੀ ਐ ਤੇ 'ਚਲੋ ਓਹੀ ਹੈ ਬਸ ਲੜਾਈ ਹੁੰਦੀ ਐ ਬਾਕੀ ਸ
ਲੜਾਈ ਤੇ ਤੁਸੀ ਛੱਡੋ, ਬਸ ਐਵੇਂ ਕਿ ਸੁੱਖ ਬੋਤ ਏ। ਜੂਆਇੰਟ ਹਾਂ ਕੱਠੇ ਪਰਿਵਾਰ ਚ ਕਿਉਂਕਿ ਅਗਰ ਮੁਸੀਬਤ ਆ ਜਾਂਦੀ ਏ ਨਾ ਸਭ ਕੱਠੇ ਤੇ ਹੋ ਜਾਂਦੇ ਨੇ।
ਹੰਜੀ-ਹੰਜੀ।
ਹਾਂਜੀ।
ਮੈਂ ਤੇ ਬਈ ਏਨਾਂ ਨੂੰ ਬੋਲਤਾ, ਮੈਂ ਕੇਆ ਬਈ ਨਹੀਂ ਅਸੀ ਤੇ ਕੱਠੇ ਰੈਣਾ। ਮੈਂ ਨੀਂ ਰੈਂਣਾ, ਕਿਉਂਕਿ ਮੇਰਾ ਜਿੱਥੋਂ ਜਿੱਥੇ ਮੈਂ ਰਹਿ ਮੇਰੇ ਪੇਕੇ ਸੀ, ਓ ਓਥੇ ਵੀ ਸਾਰੇ ਕੱਠੇ ਸੀ। ਅਸੀ ਕੱਠੇ ਰੈਂਦੇ ਸੀ, ਚਾਚੇ, ਤਾਈਆਂ ਬੱਚੇ ਓਹਨਾਂ ਦੇ, ਕੱਠੇ ਰਏ ਆਂ ਕੱਠੇ ਵੱਡੇ ਹੋਏ ਆ। ਤੇ ਹੁਨ ਅੱਗੇ ਵੀ ਮੈਨੂੰ ਜੁਆਇੰਟ ਫੈਮਲੀ ਮਿਲੀ ਐ। ਕੱਠਾ ਪਰਿਵਾਰ ਐ, ਸਾਡਾ ਵੱਡਾ ਪਰਿਵਾਰ ਐ ਕੋਈ ਤਿਉਹਾਰ ਦ ਵਗੈਰਾ ਹੁੰਦਾ ਤੇ ਸਾਰੇ ਇਕੱਠੇ ਹੋ ਜਾਂਦੇ ਐ ਮਜ਼ਾ ਵੀ ਆਂਦੈ।
ਹਾਂਜੀ।
ਤਿਉਹਾਰਾਂ ਤਾਂ ਈ ਕਿੰਨਾ ਕੁਛ ਪਕਵਾਨ ਬਣਾ ਲੈਂਨੇ ਆ। ਦੀਵਾਲੀ ਹੋਈ ਮਿੱਠੇ ਪਲਾ ਬਣਾ ਲਿਆ, ਹਨਾ ਤੇ ਰੋ ਟੀ ਰੁਟੀ ਸਭ ਨੇ ਕੱਠੀ ਖਾਣੀ ਮਜ਼ਾ ਈ ਵੱਖਰਾ ਐ।
ਹਾਂਜੀ-ਹਾਂਜੀ ਦੇਖੋ ਜੀ ਅਗਰ
ਰਿਸਦਾ ਵੇਆ ਵੀ ਹੋਏ ਨਾ ਅਗਰ ਕੋਈ ਵਿਆ 'ਚ ਘੱਟ ਬੰਦੇ ਬੁਲਾਂਦੇ ਨੇ ਤੇ ਆਪਣੀ ਬੱਸ ਲੈ ਕੇ ਚੱਲ ਜੋ ਕਿੰਨਾ ਮਜ਼ਾ ਆਂਦਾ ਬੱਸ ਚ ਗਾਣੇ ਚਲਾ ਕੇ ਜਾਓ ਪੂਰਾ ਪਰਿਵਾਰ ਕੱਠਾ ਹੈ ਨੱਚਦਾ ਪਿਆ, ਖੁਸ਼ੀਆਂ ਮਨਾ ਰੇਆ।
ਹਾਂਜੀ-ਹਾਂਜੀ ਬੋ ਜੀ ਮੈਂ ਕੇ ਮੈਂ ਨੀ ਹੋਣਾ ਵੱਖਰੇ ਬਈ ਮੈਂ ਤੇ ਕੱਠੇ ਪਰਿਵਾਰ ਚ ਰੈਂਨਾ।
ਹਾਂਜੀ ਮੈਂ ਵੀ ਬਰੇਆ ਨੂੰ ਏਈ ਕੇਆ ਸੀ ਤੁਸੀਂ ਆਇਆ ਕਰੋ ਕਦੀ ਘਰ ਆਂਦੇ ਨੀ।
ਹਾਂਜੀ ਕੋਈ ਨੀ ਆਵਾਂਗੇ ਚੱਕਰ ਲਾਵਾਂਗੇ।
ਹਾਂ ਫ਼ੋਨ ਕਰਦਾ ਰੇਆ ਕਰੋ ਵਿੱਚ-ਵਿੱਚ ਮੈਨੂੰ ਤੇ ਬੋਤ ਖੁਸ਼ੀ ਹੋਈ ਤੁਸੀਂ ਅੱਜ ਮੈਨੂੰ ਫ਼ੋਨ ਕੀਤਾ।
ਹਾਂਜੀ ਮੈਨੂੰ ਵੀ ਜੀ ਮੈਂ ਕੇਆ ਭੈਣ ਜੀ ਨੇ ਫ਼ੋਨ ਨੀ ਕੀਤਾ ਮੈਂ ਯਾਦ ਕਰ ਲਵਾਂ। ਹਾਂਜੀ।
ਦੇਕੋ ਜੀ ਕਦੇ ਹਾਂ ਕਦੇ ਟੈਮ ਨੀ ਨਿਕਲਣਾ ਤੇ ਕੱਢਣਾ ਪੈਣਾ ਖੁਦ।
ਹਾਂਜੀ।
ਦੇਖੋ ਟਾਈਮ ਹਾਂ ਆਪਣੇ, ਆਪਣੇ ਤੇ ਟਾਈਮ ਦਾ ਬੋ ਕਰਨਾ ਈ ਪਏਗਾ ਜਤ ਅਗਰ ਟਾਈਮ ਨੀ ਕੱਢਾਗੇ ਫੇਰ ਤੇ ਕਾਫ਼ੀ ਰਿਸ਼ਤੇਦਾਰ ਆਈ ਕੈਂਣਗੇ ਕੀ ਤੁਸੀਂ ਸਾਨੂੰ ਫ਼ੋਨ ਨੀ ਕਰਦੇ, ਸਾਨੂੰ ਐ ਕਾਲ ਨੀ ਕਰਦੇ। ਸਭ ਕੈਂਦੇ ਨੇ ਸਾਡੇ ਕੋਲ ਟਾਈਮ ਈ ਨੀ ਹੁੰਦਾ ਹਾਂਜੀ-ਹਾਂਜੀ ਸਭ ਵਧੀਆ।
ਹਾਂਜੀ ਐ।
ਹਾਂਜੀ ਹੋਰ ਸ਼ ਸ਼੍ਰੀ ਕਾਲ ਫੇਰ।
ਹੋਰ ਜੀ।
ਬਸ ਵਧੀਆ।
ਹੋਰ ਤੁਹਾਨੂੰ ਵੀ ਤੁਹਾਡਾ ਵੀ ਕਾਫ਼ੀ ਵੱਡਾ ਪਰਿਵਾਰ ਐ ਜੀ।
ਹਾਂਜੀ-ਹਾਂਜੀ ਸਾਡਾ ਵੀ ਕਾਫ਼ੀ ਵੱਡਾ ਐ।
ਅੱਛਾ-ਅੱਛਾ।
ਅੱਛਾ, ਬਸ ਜੀ ਅਸੀਂ ਜੀ ਸਿਲਾਈ ਦਾ ਕੰਮ ਕਰ ਲੈ ਬੁਟੀਕ ਹੋਰ ਸਿਲਾਈ ਸਿੱਖੀ ਹੋਈ ਨਾ ਅਸੀਂ ਕਿਉਂਕਿ ਸਿਲਾਈ ਬੋਤ ਮਹਿੰਗੀ ਏ 'ਤੇ ਹਾਂਜੀ ਆਪਣਾ ਬੁਟੀਕ ਏ ਸਾਡਾ ਅਸੀਂ ਕੰਮ ਦੇਖੋ ਸਿਲਾਈ ਸਿੱਖਣੀ ਬੋ ਜ਼ਰੂਰੀ ਅੱਜ-ਕੱਲ ਕਿਉਂਕਿ ਸੂਟ ਸੂਟ ਦੇ ਮੈਂ ਇੰਨੇ ਮਹਿੰਗੇ-ਮਹਿੰਗੇ ਸਵਾਈ ਲੈ ਦੇਖੋ ਸੂਟ ਵੀ ਮਹਿੰਗੇ ਮਿਲਣਗੇ ਹੋਰ ਸਵਾਈਆਂ ਵੀ ਭਰਨੀਆਂ ਪੈਂਦੀਆਂ ਮਹਿੰਗੋ ਪੰਜ ਸੌ, ਪੰਜ ਸੌ, ਹਜ਼ਾਰ ਹ
ਹਾਂਜੀ ਜੀ ਬੋਤ ਬੁਰਾ ਹਾਲ ਏ ਜੀ ਬਾਰ ਜੀ ਜੇ ਇੰਨੀ ਸਲਘ ਸਿਲਾਈਆਂ ਮਹਿੰਗੀਆਂ ਨੇ ਬੋਤ ਈ ਬਾਰਾਂ-ਬਾਰਾਂ ਸੌ, ਚੌਦਾਂ ਸੌ ਫੇਰ ਜੀਜ਼ ਪਸੰਦ ਵੀ ਨੀ ਆਂਦੀ ਕਈ ਵਾਰੀ ਕਸਟਮਰ ਨੂੰ ਜਿਵੇਂ ਹੁਣ ਅਸੀਂ ਸਲਵਾਨ ਜਾਂਨੇ ਆ ਸਾਨੂੰ ਪਸੰਦ ਵੀ ਨੀ ਆਂਦੀ ਕਈ ਵਾਰ।
ਹਾਂਜੀ ਕਈ ਹਾਂ, ਕਈ ਕੈਂਦੇ ਨੇ ਹਾਂ ਕਈ ਕੇਂਦੇ ਨੇ, ਏਥੋਂ ਟਾਈਟ ਹੋ ਰਈ ਏ ਏਥੋਂ ਮਾੜਾ ਪਲੇਟਾਂ ਪਾ ਦੋ, ਏਥੋਂ ਓ ਕਰਦੋ।
ਹਾਂਜੀ-ਹਾਂਜੀ।
ਚਲੋ, ਸਤਿ ਸ਼੍ਰੀ ਕਾਲ ਜੀ।
ਚਲੋ ਜੀ, ਚਲੋ ਠੀਕ। ਕੇਆ ਫੇਰ ਨੀ ਕਰਦੇ ਰੈਨਾ, ਕਰਨਾ ਫੋਨ ਠੀਕ ਐ।
ਹਾਂਜੀ- ਹਾਂਜੀ, ਕਰਾਂਗੇ ਸਤਿ ਸ਼੍ਰੀ ਕਾਲ।
ਹਾਂ, ਮੈਂ ਵੀ ਜਰਾ ਕੰਮ ਹਾਂਜੀ ਚਲ ਸਤਿ ਸ਼੍ਰੀ ਕਾਲ ਜੀ।
ਹਾਂਜੀੇ ਸਸ ਸ਼੍ਰੀ ਕਾਲ।